ਹਾਂਜੀ ਸਤਿ ਸ੍ਰੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਕਿਵੇਂ ਓ
ਵਧੀਆ ਵਧੀਆ
ਹੈਲੋ ਹਾਂਜੀ ਵਧੀਆ ਜੀ ਹਾਂਜੀ ਆ ਰੀ ਵਾਜ ਹਾਂਜੀ-ਹਾਂਜੀ ਹੁਣ ਤੁਹਾਡੀ ਤਾਂ ਮੈਨੂੰ ਆ ਹਾਂਜੀ ਹੋਰ ਮੈਡਮ ਦੱਸੋ ਤੁਸੀਂ ਕਿਸ ਟੋਪਿਕ ਤੇ ਗੱਲ ਕਰਨਾ ਚਾਓਗੇ ਮਿਊਜ਼ਿਕ ਟੋਪਿਕ ਲੈ ਲੀਏ ਹਾਂਜੀ। ਹਾਂ ਮੈਡਮ ਤੁਸੀਂ ਲਾਈਫ ਸਟਾਈਲ ਦਾ ਵੀ ਕਰੀ ਸਕਦੇ ਓ ਮਤਲਬ ਗੱਲ ਤਾਂ ਅਸੀਂ ਪੰਜਾਬੀ ਚ ਈ ਕਰਨੀ ਨਾ ਪ੍ਰੋਪਰ
ਹਾਂਜੀ-ਹਾਂਜੀ ਪੰਜਾਬੀ ਚ ਕਰਨੀ
ਮਤਲਬ ਓਹੀ ਜਿਵੇਂ ਰੈਣਾ ਸੈਣਾ ਹੋ ਗਿਆ ਹਾਂਜੀ ਤੁਸੀਂ ਦੱਸੋ ਇਸਦੇ ਆਪਣੇ ਵਿਚਾਰ
ਮਤਲਬ ਐਵੇਂ ਕਹਿਣਾ ਚਾਹੁੰਦੀ ਹਾਂ ਕਿ ਬਈ? ਪਹਿਲੇ ਜਿੱਦਾਂ ਹੁੰਦਾ ਸੀ ਕਿ ਮਤਲਬ ਪਹਿਲਾਂ ਤਾਂ ਜਿੰਮ ਵਗੈਰਾ ਨਹੀਂ? ਹੁੰਦੀਆਂ ਸੀਗੀਆਂ।
ਹਾਂਜੀ।
ਪਹਿਲੇ ਤਾਂ ਏਦਾਂ ਹੀ ਸੀ ਪਾਰਕ ਚ ਜਾਓ ਸੈਰ ਵਗੈਰਾ ਕਰੋ? ਜਾਂ ਫਿਰ ਇੱਦਾਂ ਹੀ ਗੇੜਾ ਗੂੜਾ ਕੱਟ ਲੋ।
ਤੁਸੀਂ ਪਾਰਕ ਦੀ ਗੱਲ? ਕਰਉ ਕਿਸ ਕਿਹੜਾ ਟੋਪਿਕ ਸੀਗਾ ਮੈਨੂੰ ਟੋਪਿਕ ਨੀ ਸਮਝ ਆਇਆ ਤੁਹਾਡਾ?
ਨਹੀਂ ਲਾਈਫ ਸਟਾਈਲ ਦੀ ਕਰ ਰਹੀ ਆ ਨਾ ਆਪਣੀ ਹੈਲਥ ਤੇ?
ਹਾਂ ਲਾਈਫ ਸਟਾਈਲ ਠੀਕ।
ਹਾਂਜੀ ਮੈਂ ਇਦਾਂ ਕਹਿ ਰਹੀ ਹਾਂ ਕਿ ਬਈ ਪਹਿਲੇ ਤਾਂ ਅਸੀਂ ਜਾਣਦੇ ਸੀ? ਸੀਗੇ ਤੇ ਆਪਣੀ ਥੋੜੀ ਬੋਡੀ ਫਿਟ ਫੁੱਟ ਰਹਿੰਦੀ ਸੀ?
ਹਾਂਜੀ।
ਤੇ ਹੁਣ ਤਾਂ ਏਦਾਂ ਜਿੰਮ ਜੁਮ ਦਾ ਏਦਾਂ ਚੱਕਰ ਪੈ ਗਿਆ ਕਿ ਜਦੋਂ? ਜੇ ਅਸੀਂ ਜਿੰਮ ਵੀ ਜਾਈਏ ਹੂੰ ਹੂੰ। ਸਾਡੀ ਨਾ ਮਤਲਬ ਜੇ ਅਸੀਂ? ਇੱਕ ਮਹੀਨਾ ਛੱਡ ਤੀ? ਤੇ ਫੇਰ ਸਾਡੀ ਬੋਡੀ ਏਦਾਂ ਹੀ। ਖ਼ਰਾਬ ਹੋ ਜਾਂਦੀ ਹੈ ਫਿਰ ਫੈਟ ਵੱਧ?
ਹਾਂਜੀ ਜੀ ਹਾਂਜੀ ਮੈਡਮ ਫੇਰ। ਚੀਜ਼ ਦਾ ਇਫੈਕਟ ਪੈਂਦਾ ਨਾ ਸਾਡੀ?
ਕੀ ਅਸਾ ਘਰੇ ਵੀ ਸੈਰ ਕਰਨੀ ਚਾਹੀਦੀ ਹੈ?
ਉਹ ਜੋ ਸਾਡਾ ਡੇਲੀ ਦਾ ਰੂਟੀਨ ਹੁੰਦਾ ਆ ਮਤਲਬ ਉਹ ਤੁਸੀਂ ਕੋਈ ਵੀ ਲੈ ਲਓ ਸਵੇਰੇ ਟਾਈਮ ਉੱਠਣਾ ਸਾਡਾ ਖਾਣ? ਪੀਣਾ ਡੇਲੀ ਦਾ ਰੁਟੀਨ ਅਗਰ ਅਸੀਂ ਇੱਕ ਮਹੀਨਾ ਜਾ ਦੋ ਮਹੀਨੇ ਲਗਾਤਾਰ ਉਸ ਤਰ੍ਹਾਂ ਮਤਲਬ ਰਹਿੰਦੇ ਹੈਗੇ ਆ ਤੇ ਅਗਰ ਅਸੀਂ? ਵਿੱਚ ਕੰਮ ਛੱਡ ਦਿੰਦੇ ਕੋਈ ਵੀ? ਕੰਮ ਹੋਏ ਉਹ ਫੇਰ ਅਣਗਹਿਲੀ ਵਰਤਦੇ ਆ ਤਾਂ ਇਟ ਮਿਜ ਉਹ। ਸਾਡੀ ਉਹਦਾ ਅਸਰ ਪਏ ਸਾਡੇ ਤੇ। ਪੈਂਦੀ ਡੇਲੀ।
ਹਾਂਜੀ ਹਾਂਜੀ ਜਿੱਦਾਂ ਅਸੀਂ ਹੁਣ ਜਿੰਮ ਸਟਾਰਟ ਕਰਦੇ ਹਾਂ ਮਤਲਬ ਮੈਂ ਵੀ ਕੀਤੀ ਸੀਗੀ ਜਿੰਮ ਸਟਾਰਟ ਤੇ ਮਤਲਬ ਇੱਕ ਮਹੀਨਾ ਮੈਂ? ਤੇ ਫੇਰ ਨਾ ਮਤਲਬ ਮੈਨੂੰ ਕੋਈ ਫਰਕ? ਨਹੀਂ ਪਿਆ?
ਅੱਛਾ ਜੀ ਮਤਲਬ ਫ਼ਰਕ।
ਤੇ ਮੈਨੂੰ ਐਦਾ ਲੱਗਦਾ ਯਾਰ ਬਟ ਨਾ ਜੇ ਅਸੀਂ ਜਿੰਮ ਵਗੈਰਾ। ਕਰੀਏ ਨਾ ਤੇ ਫੇਰ ਇੱਕ ਦਿਨ ਚ ਤਾਂ ਸਾਰਾ ਕੁਝ ਹੁੰਦਾ ਨੀ? ਫੇਰ ਸਰ ਦੱਸਦੇ ਵੀ ਏਦਾਂ ਏਦਾਂ ਕਾਰਨ ਹੈ। ਕੁਛ ਕਪਲ ਨਾ ਸਾਡੀ ਬੋਡੀ ਨੂੰ ਥੋੜਾ ਆਰਾਮ ਚਾਹੀਦਾ ਹੁੰਦਾ ਨਾ
ਜੀ ਜੀ ਮੈਡਮ ਆਰਾਮ ਦਾ ਚਾਹੀਦਾ ਬਾਕੀ ਟੋਨਿਕ ਵਗੈਰਾ ਵੀ ਪੀ ਨੂੰ ਦਿੰਦੇ ਹੈਗੇ ਆ ਕੁਛ ਖਾਣ ਪੀਣ ਦੇ ਡਾਇਟ ਪਲੈਨ ਵੀ ਹੁੰਦਾ ਹੈਗਾ ਅਗਰ ਅਸੀਂ ਉਹ ਵੀ ਫੋਲੋ ਕਰਾਂਗੇ। ਢੰਗ ਨਾਲ ਤਾਂ ਉਹ ਫਿਰ ਸਾਨੂੰ ਪ੍ਰੋਬਲਮ ਨਹੀਂ ਆਏ। ਹਨ ਨਾ
ਹਾਂਜੀ ਵੈਸੇ ਤਾਂ ਮੈਂ ਮੈਂ ਜਿੰਨਾ ਕਰਨਦੀਆ ਉਹਨਾਂ ਦੀ ਅਤੇ ਮੇਰੇ ਲਈ ਇੱਥੇ ਯੋਗਾ ਬੈਸਟ ਹੈ।
ਹਾਂਜੀ ਮੈਨੂੰ ਲੱਗਦਾ ਯੋਗਾ ਸਹੀ ਹੈ ਮੈਡਮ ਯੋਗਾ ਸਭ ਤੋਂ ਬੈਸਟ ਥੈਂਕ ਕਿਉਂਕਿ ਇੱਕ ਤਾਂ ਤੁਸੀਂ ਜ਼ਮੀਨ ਤੇ ਬੈਠ ਕੇ ਕਰਨਾ ਹੋ। ਅਗਰ ਤੁਸੀਂ ਕੰਪ ਕੰਪੈਰੇਟਿਵਲੀ ਜਿੰਮ ਦੀ ਗੱਲ ਕਰੀਏ ਤਾਂ ਉਸ ਚ ਇਹ ਹੈ ਕਿ ਤੁਹਾਨੂੰ ਉਥੇ ਪੀਨਾ ਤੇ ਮਾਰ ਕੇ ਜ਼ੋਰ ਮਾਰਨਾ ਪੈਂਦਾ ਇਹਦੇ ਵਿੱਚ ਕੁਛ ਨੀ ਜੋ ਅੱਜ ਕ ਯੋਗਾ ਦਾ ਟਰੈਂਡ ਬਹੁਤ ਜ਼ਿਆਦਾ ਜਦ ਤੋਂ ਮਤਲਬ ਯੋਗਾ ਦਿਵਸ ਸ਼ੁਰੂ ਹੋਇਆ ਇੱਕੀ ਜੂਨ ਨੂੰ ਹੁੰਦਾ ਹੈਗਾ ਹਰ ਸਾਲ
ਹਾਂਜੀ ਹਾਂਜੀ
ਉਸ ਕਰਕੇ ਮਤਲਬ ਯੋਗਾ ਨੂੰ ਕਾਫੀ ਜ਼ਿਆਦਾ ਹੁਣ ਇੰਪੋਰਟੈਂਟ ਮੰਨਿਆ ਜਾਂਦਾ ਹੈ ਲੋਕੀ ਕਾਫੀ ਮਤਲਬ ਵਧੀਆ ਮੰਨਦੇ ਆ ਇਵੇਂ ਕਿ ਪਿੰਡਾਂ ਸ਼ਹਿਰਾਂ ਦੇ ਵਿੱਚ ਵੀ ਲੇਡੀਜ਼ ਦੇ ਗਰੁੱਪ ਬਣੇ ਉਹ ਸ਼ਾਮ ਨੂੰ ਜਾਂ ਸਵੇਰੇ ਜਿਵੇਂ ਉਹਨਾ ਨੂੰ ਟਾਈਮ ਮਿਲਦਾ ਹੈਗਾ ਉਹ ਯੋਗਾ ਕਰਦੀਆਂ ਉਹ ਫਿਟ ਰਹਿੰਦੀਆਂ ਨੇ ਮਤਲਬ ਪਿੰਡ ਦੇ ਲੋਕ ਵੀ ਜਿਹੜੇ ਕਹਿ ਲਓ ਲੇਡੀਜ਼ ਕਾਫੀ ਨਹੀਂ ਜਿਹੜੀਆਂ ਪੜ੍ਹੀਆਂ ਲਿਖੀਆਂ ਮਤਲਬ ਬਹੁਤ ਪੁਰਾਣੀਆਂ ਉਹ ਵੀ ਆਪਣੀ ਸਿਹਤ ਨੂੰ ਲੈ ਕੇ ਬਹੁਤ ਜਾਗਰੂਕ
ਲਾਈਫ 'ਚ ਕਿ ਬਾਈ ਜਿਹੜੇ ਮਤਲਬ ਪੁਰਾਣੇ ਬਜ਼ੁਰਗ ਹੁੰਦੇ ਨੇ ਉਹ ਵੀ ਅੱਜ ਕੱਲ੍ਹ ਦੇ ਟਾਈਮ 'ਚ ਫਿੱਟ ਹੈ।
ਇੱਕ
ਤੇ ਅਸੀਂ ਸਾਨੂੰ ਕਹਿ ਦੋ ਕਿ ਬਈ ਏਦਾਂ ਜਾਣਾ ਇੱਧਰ ਜਾਣਾ ਤੇ ਸਾਡੇ ਪੈਰ ਥਕ ਜਾਂਦੇ ਆ
ਨਹੀਂ ਮੈਡਮ ਉਹ ਕੁਛ ਮੈਡਮ ਖੁਰਾਕਾਂ ਦਾ ਵੀ ਟਾਈਮ ਮਤਲਬ ਅਸਰ ਪੈਂਦਾ ਹੈਗਾ ਹੁਣ ਪੁਰਾਣੇ ਜਮਾਨੇ ਦੇ ਵਿੱਚ ਖੁਰਾਕਾਂ ਪਿਓਰ ਹੁੰਦੀਆਂ ਸੀ ਦੁੱਧ ਦਹੀਂ ਘੀ ਸਾਰਾ ਘਰ ਦਾ ਹੁਣ ਸਾਰੇ ਪੈਕਿੰਗ ਦਾ ਮਟੀ ਪੈਕਿੰਗ ਮਟੀਰੀਅਲ ਤੇ ਇਹਨਾਂ ਚੀਜ਼ਾਂ ਦਾ ਵੀ ਬੜਾ ਅਸਰ ਕਰਦਾ ਹੈਗਾ
ਹਾਂਜੀ ਹਾਂਜੀ ਇਹ ਤਾਂ ਪੈਂਦਾ ਹੀ ਹੈ ਹ ਤਾਂ ਮੈਂ ਕਹਿ ਰੀ ਸੀ ਕਿ ਯੋਗਾ ਤੋਂ ਬੈਸਟ
ਯੋਗਾ ਮੈਡਮ ਸਬ ਤੋਂ ਬੈਸਟ ਹ ਮੈਡ ਜਿਵੇ ਮੈਂ ਚੰਡੀਗੜ੍ਹ ਤੋਂ ਗੱਲ ਕਰ ਰਹੀ ਹਾਂ ਸਾਡੇ ਇੱਥੇ ਮਤਲਬ ਮੇਰਾ ਸੈਕਟਰ ਤੇਈ ਪੈਂਦਾ ਆ ਤੇ ਥੇ ਯੋਗਾ ਮਤਲਬ ਆਪਣੇ ਇਹ ਕੋਾਲਜ ਵੀ ਹੈਗਾ ਮਤਲਬ ਯੋਗਾ ਦੀ ਅਲੱਗ ਤੋਂ ਤੁਸੀਂ ਡਿਗਰੀ ਸਟੱਡੀ ਵੀ ਕਰ ਸਕਦੇ ਹੋ
ਪਹਿਲੇ ਮਤਲਬ ਜ ਮਤਲਬ ਇੱਧਰ ਸਾਡੇ ਹਰਿਆਣੇ ਵਾਲੀ ਸਾਈਡ ਨਾ ਮਤਲਬ ਪਹਿਲਾਂ ਯੋਗਾ ਨਹੀਂੀ ਸੀ ਜ਼ਿਆਦਾਤਰ ਬਟ ਹੁਣ ਸਾਰਾ ਟਰੈਂਡ ਚੱਲਿਆ ਕਿ ਬਾਈ ਯੋਗਾ ਬਹੁਤ ਸਾਰੇ
ਜਦ ਤੋਂ ਮਤਲਬ ਮੈਡਮ ਹਾਂਜੀ ਜਦ ਤੋਂ ਮਤ ਲਬ ਇਹ ਆਪਣੇ ਪ੍ਰਧਾਨ ਮੰਤਰੀ ਜਿਹੜੇ ਪ ਨਰਿੰਦਰ ਸਿੰਘ ਮੋਦੀ ਨੇ ਕਰਤਾ ਨਾ ਸਟਾਰਟ ਯੋਗਾ ਡੇ ਉਸ ਤੋਂ ਇਹ ਉਸ ਤੋਂ ਬਾਅਦ ਹੀ ਯੋਗਾ ਨੂੰ ਕਾਫ਼ੀ ਪ੍ਰੈਫਰੈਂਸ ਦਿਤੀ ਜਾਣ ਲੱਗੀ ਔਰ ਚੰਗੀ ਗੱਲ ਵੀ ਕਿਉਂਕਿ ਇੱਕ ਤਾਂ ਅਸਗਰ ਅਸੀਂ ਯੋਗਾ ਕਸਰਤ ਕਰਦੇ ਹਾਂ ਨਾ ਜਿਹੜੀ ਜਨਰੇਸ਼ਨ ਹੈਗੀ ਆ ਮੇਲ ਫੀਮੇਲ ਕਿਉਂਕਿ ਅੱਜ ਕੱਲ ਹਰ ਕੋਈ ਨਸ਼ੇ ਕਰਦਾ ਮੈਡਮ ਉਹ ਚਾਹੇ ਕੁੜੀਆਂ ਆ ਚਾਹੇ ਮੁੰਡੇ ਆ ਕਿਉਂਕਿ ਅਸੀਂ ਜਿਵੇਂ ਰਹਿੰਦੇ ਹਾਂ ਇੱਥੇ ਅਸੀਂ ਦੇਖਦੇ ਹਾਂ ਅਗਰ ਉਹ ਕਸਰਤ ਕਰਨ ਯੋਗਾ ਕਰਨ ਤਾਂ ਉਹ ਸਿਹਤਮੰਦ ਰਹਿਣਗੇ ਨਸ਼ਿਆਂ ਤੋਂ ਵੀ ਦੂਰ ਰਹਿਣਗੇ ਹਾਂਜੀ ਤੁਹਾਡੀ ਆਵਾਜ਼ ਨਾ ਵਿੱਚ ਮੈਡਮ ਕਈ ਵਾਰ ਘੱਟ ਜਾਂਦੀ ਜਮਾਂ ਹੀ ਹੁਣ ਬਿਲਕੁਲ ਨਹੀਂੀ ਸੁਣ ਰਹੀ ਮੈਨੂੰ ਹਾਂਜੀ ਹਾਂਜੀ ਹੁਣ ਆ ਰਹੀ
ਉਹ ਨਾ ਨੈਟਵਰਕ ਇਸ਼ੂ ਹੁੰਦਾ ਇੱਥੇ
ਹਾਂਜੀ ਨਹੀਂ ਉਹ ਤਾਂ ਚਲੋ ਨੈਟਵਰਕ ਇਸ਼ੂ ਨੇ ਮੈਡਮ ਤੁਹਾਡ ਫੋਨ ਦੀ ਵੋਲੀਅਮ ਤਾਂ ਨਹੀਂ ਹੈ
ਨਹੀਂ ਨਹੀਂ ਵੋਲੂਮ ਤਾਂ ਮੇਰੇ ਪੂਰੀ ਹੈਗੀ ਹੈ
ਉਹ ਤੁਹਾਡੀ ਸਿਸਟਰ ਨਾਲ ਵੀ ਏਦਾਂ ਹੀ ਹੋ ਰਿਹਾ ਸੀ ਹਰਪ੍ਰੀਤ ਨਾਲ ਨਾ ਉਹਨਾਂ ਨਾਲ ਵੀ ਆਵਾਜ਼ ਉਹਨਾਂ ਮੈਨੂੰ ਬੜੀ ਘੱਟ ਸੁਣ ਰਹੀ ਸੀ
ਨਹੀਂ ਇੱਧਰ ਨੈਟਵਰਕ ਦਾ ਵੀ ਇਸ਼ੂ ਆਉਂਦਾ ਬਹੁਤ ਜ਼ਿਆਦਾ
ਤੇ ਉਹ ਵਿੱਚ ਕਈ ਵਾਰੀ ਬਿਲਕੁਲ ਸੁਣਦੀ ਨੀ ਵਿੱਚ ਕਈ ਵਾਰੀ ਉੱਚੀ ਹੋ ਜਾਂਦੀ ਕਈ ਵਾਰੀ ਬਿਲਕੁਲ ਹੀ ਨਾ ਉਹ ਹੋ ਜਾਂਦੀ ਹਾਂਜੀ ਕਿ ਤੁਸੀਂ ਟਾਈਮ ਹਾਂਜੀ ਹੁਣ ਹਾਂਜੀ ਹੁਣ ਆ ਰਹੀ ਹੋਰ ਮੈਡਮ ਦੱਸੋ ਕੋਈ ਗੱਲ ਇਸ ਸੇਮ ਟੋਪਿਕ ਤੇ ਬਾਕੀ ਅਗਰ ਖਾਣਾ ਪੀਣਾ ਵੀ ਸ਼ਾਮਿਲ ਕਰ ਸਕਦੇ ਔ ਤੁਸੀਂ ਅੱਜ ਕੱਲ ਦੀ ਲਾਈਫ ਸਟਾਈਲ ਚ
ਹਾਂਜੀ ਮਤਲਬ ਜਿੱਦਾਂ ਮਤਲਬ ਜਵਾਕ ਦਾ ਜਵਾਕ ਹੁੰਦੇ ਨੇ ਅੱਜ ਕੱਲ੍ਹ ਦੇ ਉਹਨਾਂ ਨੂੰ ਨਾ ਮਤਲ ਮਤਲਬ ਪੰਜ ਸਾਲ ਅੱਠ ਸਾਲ ਤ ਤਾਂ ਚੋਕਲੇਟਸ ਤਾਂ ਦੇਣੇ ਹੀ ਨ
ਨਹੀਂ ਦੇਣੀ ਚਾਹੀਦੀ ਮੈਮ ਹਾਂਜੀ
ਉਹ ਵੀ ਹੈ ਭਾਟ ਤੁਹਾਨੂੰ ਪਤਾ
ਹਾਂਜੀ ਕੌਣ ਹਾਂਜੀ- ਹਾਂਜੀ -ਹਾਂਜੀ ਜੀ ਜੀ ਮੈਡਮ ਹਾਂਜੀ- ਹਾਂਜੀ ਪਤਾ ਉਹਨਾਂ ਦੇ ਦੋ ਬੇਟੇ ਬੇਟਾ ਹੋਣ ਹੋਇ
ਹਾਂਜੀ ਤੇ ਉਹ ਵੀ ਨੀ ਮਤਲਬ ਦਿੰਦੇ ਉਹ ਨੀ ਦ ਮਤਲਬਜ
ਮੈਡਮ ਅਸੀਂ ਘਰਾਂ ਚ ਬੱਚਿਆਂ ਨੂੰ ਨਹੀਂ ਦੇ ਸਕਦੇ ਜਦ ਬੱਚਾ ਸਕੂਲ ਜਾਏਗਾ ਤਾਂ ਆਟੋਮੈਟ ਉੱਥੇ ਕੋਈ ਵੀ ਬੱਚਾ ਕੋਈ ਵੀ ਜਿਹੜੀ ਬੱਚੇ ਸਾਡੇ ਬੱਚੇ ਨੂੰ ਚੀਜ਼ ਨਹੀਂ ਪਤਾ ਉੱਥੇ ਜਾ ਕੇ ਦੇਖੇਗਾ ਔਰ ਖਾਏਗਾ ਜਿਵੇਂ ਅੱਜ ਕੱਲ੍ਹ ਬਰਡੇ ਹੁੰਦੇ ਬੱਚੇ ਬੱਚ ਨੇ ਆਮ ਸਕੂਲਾਂ ਚੋਂ ਪੇਰੈਂਟਸ ਸਕੂਲ ਦੇ ਵਿੱਚ ਕਿਸੇ ਦਾ ਵੀ ਬਰਡੇ ਆ ਕੇਕ ਵੀ ਲੈ ਕੇ ਆਉਂਦੇ ਬੱਚਿਆਂ ਲਈ ਜਿਹੜੇ ਕਲਾਸ ਦੇ ਜਿੰਨੇ ਕਲਾਸਮੇਟਸ ਹੁੰਦੇ ਉਹਨਾਂ ਨੂੰ ਉਹ ਚੀਜ਼ ਵੀ ਖਾਣ ਵਾਲੀ ਬਣਦੀ ਆ
ਹੁਣ ਜ਼ਿਆਦਾਤਰ ਅਸੀਂ ਤਾਂ ਇਹੀ ਸੁਜੈਸਟ ਕਰਦੇ ਹਾਂ ਜਿੱਦਾਂ ਮਖਾਨਣੇ ਵਗੈਰਾ ਹੋ ਗਏ ਉਹ ਦਉ
ਸਿਹਤਮੰਦ ਚੀਜ਼ਾਂ ਦੇਣੀਆਂ ਚਾਹੀਦੀਆਂ ਜਿਹੜੀਆਂ ਕਿ ਬੱਚਿਆਂ ਲਈ ਸਹੀ ਹਣ ਮੈਡਮ ਤੁਸੀਂ ਟਾਈਮ ਨੋਟ ਕਰਓ ਕਿੰਨੇ ਮਿੰਟ ਹੋ ਗ ਸਾਨੂੰ ਗੱਲ ਕਰਦੀ ਅੱਛਾ ਹਜੇ ਤਾਂ ਘੱਟ ਤੇ ਉਹੀ ਹੈ ਨਾ ਅਗਰ ਬੱਚਿਆਂ ਨੂੰ ਅਸੀਂ ਪਿਓਰ ਚੀਜ਼ਾਂ ਚਲੋ ਜਨਮ ਦਿਨ ਅਸੀਂ ਮਨਾਉਂਦੇ ਹਸੀ ਅ ਨੂੰ ਸਹੀ ਢੰਗ ਨਾਲ ਮਨਾਈਏ ਕਿ ਬ ਬੱਚਿਆਂ ਦੀ ਸਿਹਤ ਤੇ ਅੱਛਾ ਅਸਰ ਪਵੇ ਚੀਜ਼ਾਂ ਨਾਲ ਨਾ ਚੰਗੇ ਉਹ ਚੋਕਲੇਟ ਲਈ ਕੁਰਕੁਰਰੇ ਇਹ ਤਾਂ ਬਿਲਕੁਲ ਹੀ ਨਹੀਂ ਹੋਣੇ ਚਾਹੀਦੇ
ਬਿਲਕੁਲ ਵੀ ਨਹੀਂ ਹੋਣੇ ਚਾਹੀਦੇ ਜਿੱਦਾਂ ਮਤਲਬ ਸਾਡੇ ਲਈ ਇਨਾ ਨੁਕਸਾਨ ਹੈਗਾ ਤੇ ਬੱਚਿਆਂ ਲਈ ਤਾਂ ਬਹੁਤ ਜ਼ਿਆਦਾ ਨੁਕਸਾਨ ਹੈਗਾ
ਹੁਣ ਬੱਚੇ ਚੋਕਲੇਟ ਖਾਣਗੇ ਟੋਫੀਆਂ ਖਾਣਗੇ ਉਹਨਾਂ ਦੇ ਦੰਦਾਂ ਨੂੰ ਕੀੜਾ ੜਾ ਲੱਗੇਗਾ ਇਹ ਜਿਹੜੇ ਹੋਣ ਬੱਚੇ ਸਾਲ ਦੋ ਸਾਲ ਦੇ ਇਹਨਾਂ ਦੇ ਦੁੱਧ ਵਾਲੇ ਦੰਦ ਹੁੰਦੇ ਹ ਇਹ ਦੁੱਧ ਰੰਜਨਾਂ ਨੂੰ ਕਹਿੰਦੇ ਆ ਟੁੱਟਣਗੇ ਉਹ ਸ਼ੁਰੂ ਤੋਂ ਉਹਨਾਂ ਦੀਆਂ ਜੜਾ ਕਮਜ਼ੋਰ ਹੋ ਗਈਆਂ
ਹਾਂਜੀ ਕਮਜ਼ੋਰ ਹੋਣਗੇ ਫਿਰ ਤਾਂ ਦਨ ਉਹਨਾਂ ਦੇ
ਸਵਾਦੋਦੀ ਹੈ ਇਹਨੂੰ ਹੁਣ ਮੈਂ ਸ਼ੁਰੂ ਤੋਂ ਲ ਕੁਰਕੁਰਰੇੇ ਕੁਛ ਨੀ ਦੀ ਤੇ ਚੋਕਲੇਟ ਇਹ ਹੁਣ ਸਕੂਲ ਜਾਂਦੀ ਆ ਮਤਲਬ ਉੱਥੇ ਵੀ ਨਹੀਂ ਦਿੰਦੇ ਬਟ ਕਦੀ? ਕਬਾਰ ਹੋ ਜਾਂਦਾ ਕਈ। ਇਹਨੂੰ ਕੋਈ ਨਾ ਕੋਈ ਗਿਫਟ ਦੇ ਦਿੰਦਾ? ਜਾ ਵੈਸੇ ਦੇ ਦਿੰਦਾ ਹੈ? ਫੇਰ ਇਹ ਮੰਗ। ਮੰਗਦੀ ਆ।
ਨਹੀਂ ਕਦੇ ਕਦਾਰ ਤਾਂ ਚਲੋ ਚੱਲਦਾ ਹੈ ਬਟ ਰੋਜ਼ ਨਹੀਂ ਨਾ ਮਤਲਬ ਇੱਧਰ ਜਿੱਦਾਂ ਮਤਲਬ ਮੈਂ ਦੇਖਦੀ ਹਾਂ? ਸਾਡੇ ਮਤਲਬ ਗਲੀ ਵਾਲੇ ਬੱਚੇ ਵੀ ਇਹ ਰੋਜ਼ ਹੀ ਮੰਮਾ? ਪੈਸੇ ਦੇ ਦੋ ਮੰਮਾ ਪੈਸੇ ਦੇਦੋ ਏਦਾਂ? ਕਰਨਗੇ ਆਪਣੀ ਮੰਮੀਆਂ ਕੋਲੋਂ ਤੇ ਚੀਜ਼ਾਂ ਲਿਆਉਣਗੇ ਸਭ ਤੋਂ ਜ਼ਿਆਦਾ।
ਜੀ ਜੀ ਹਾਂਜੀ ਹਾਂਜੀ। ਉਹੀ ਹੈ ਨਾ ਇਹ ਚੀਜ਼ਾਂ ਨੂੰ ਨਾ ਮਾਂ ਬਾਪ। ਨੂੰ ਵੀ ਚਾਹੀਦਾ ਕਿ ਬੱਚੇ ਨੂੰ ਦੱਸਣ ਹੀ ਨਾ ਸਗੋਂ ਉਹ ਨੂੰ ਫਲ ਫਰੂਟ ਦੇ? ਜੋ ਫਰੂਟ ਹੈ ਦੁੱਧ ਦਹੀਂ ਘਰ ਦਾ।
ਚੀਜ਼ ਵਗੈਰਾ ਆਉਂਦੀਆਂ ਉਹ ਪਿਲਾਉਂਦੇ ਨੇ ਮਤਲਬ ਸਾਡੀ ਮੇਰੀ ਦੀਦੀ ਦੀ ਵੀ ਗੁੜੀਆ ਹੈਗੀ ਹੈ ਉਹਨਾਂ ਨੂੰ ਮੇਰੀ ਦੀਦੀ ਤਾ। ਮਨਾ ਹੀ ਕਰ। ਦਿੰਦੇ ਕਿ ਬਈ ਨਹੀਂ ਪਿਲਾਉਣੀ ਚਾਹੀਦੀ ਤੇ ਉਹਨਾਂ ਦੇ? ਘਰ ਦੇ ਪਿਲਾ ਦਿੰਦੇ ਨੇ ਤੇ ਉਹਦੀ ਪੂਰੀ ਛਾਤੀ ਜਾਮ ਹੋ ਗਈ ਹੈ?
ਤੇ ਮੈਡਮ ਉਹ ਤਾਂ ਹੈ ਹੀ ਅਗਰ ਅਸੀਂ ਬਾਹਰਲੀ ਚੀਜ਼ ਬੱਚਿਆਂ ਨੂੰ ਖਿਲਾਵਾਂਗੇ ਆਪਣੇ ਆਰਾਮ ਨੂੰ ਦੇਖਦੇ ਕਿ ਹਾਂ ਸਾਨੂੰ ਕੰਮ ਨਾ ਕਰਨਾ ਪਏ ਤਾਂ ਉਹ ਫੇਰ ਚੀਜ਼ਾਂ ਅਸਰ ਕਰਦੀਆਂ।
ਇਸ ਤੋਂ ਵਧੀਆ ਉਹਨਾਂ ਨੂੰ? ਸ਼ੂਗਰ ਦੇ ਦੋ ਫਰੂਟਸ ਦੇ ਦੋ ਘਰੇ ਜੂਸ ਬਣਾ ਕੇ ਦੇ ਦੋ।
ਹਾਂਜੀ ਉਹੀ ਕਿ। ਉਹਨਾਂ ਨੂੰ ਉਹ ਮਤਲਬ ਉਹਨਾਂ ਦੀ ਸਿਹਤ ਸਹੀ ਹੋਣੀ ਚਾਹੀਦੀ ਅਗਰ ਬੱਚੇ ਸਹੀ ਤਾਂ ਮਾਂ ਬਾਪ ਹੀ ਸਹੀ ਅਗਰ ਜਿਹੜੀ ਤਬੀਅਤ ਬਗੜਦੀ ਹੈ ਆਟੋਮੈਟਿਕਲੀ ਪੇਰੈਂਟਸ ਵੀ ਪਰੇਸ਼ਾਨ ਆ ਬੱਚਾ ਉਸ ਤੋਂ ਜ਼ਿਆਦਾ
ਹੂੰ ਪੇਰੈਂਟਸ ਨੂੰ ਤਾਂ ਟੈਸ਼ਨ ਹੋ ਜਾਂਦੀ ਆ ਪਤਾ ਨੀ ਕੀ ਹੋ ਗਿਆ?
ਮੈਡਮ ਟਾਈਮ ਦੇਖ ਲਾਜੀ ਹਾਂਜੀ ਹਾਂਜੀ ਹਾਂਜੀ ਦਸ ਇੱਕ ਮਿੰਟ ਉਹ ਨਾ ਨੇ ਨਾ ਫਿਰ ਮੈਂ ਫੇਰ ਉਹ ਕਈ ਵਾਰ ਪਤਾ ਨੀ ਚੱਲਦਾ, ਫੋਨ ਨੂੰ, ਫੋਨ ਨੂੰ ਨਾ ਲੋਕ ਲੱ ਜਾਂਦੇ ਫੇਰ ਪਤਾ ਨੀ ਚੱਲਦਾ ਤਾਂਹੀ ਮੈਂ ਹੁਣ ਫਰੀ ਸੀਗੀ। ਮੈਡਮ ਮੇਰੇ ਵੱਲ ਲੌਕ ਲੱਗਿਆ ਹੋਇਆ ਤਾਂਹੀ ਉਹ। ਲੱਗ ਜਾਂਦਾ ਮੈਂ ਤਾਂਹੀ ਮੈਂ ਹਰਪ੍ਰੀਤ ਕੋਲੋਂ ਨੰਬਰ ਲਿੱਤਾ ਸੀ ਮੈਂ ਕਿਹਾ ਚਲੋ ਫ੍ਰਰੀ ਹੋ ਗੇ ਤਾਂ ਦਿਨ-ਦਿਨ ਚ ਕੋਲ ਹੋ ਜਾਂਦੀ ਐ ਫਿਰ ਰਾਤ ਨੂੰ ਨੀ ਹੁੰਦੀ।
ਹਾਂਜੀ ਮੇਰੇ ਵੀ ਨਾ ਤਿੰਨ ਟਾਸਕ ਰੈ ਗੇ ਸੀਗੇ
ਅੱਛਾ ਜੀ ਬਾਕੀ ਕਿੰਨੀਆਂ ਕੋਲ ਕੰਪਲੀਟ ਹੋ ਜਾਣਗੀਆਂ ਤੁਹਾਡੀਆਂ
ਮੇਰੀ ਹਲੇੇ ਵੀ ਸਟਾਰਟ ਕੀਤਾ ਸੀਗਾ ਤੇ ਮੇਰੀ ਹੋ ਗੀ ਸੈਵਨ ਕੋਲਸ ਤਿੰਨ ਰੈ
ਨਈ ਮਤਲਬ ਦੱਸ ਹੋਣੀਆਂ ਪੂਰੀਆਂ ਹਜੇ
ਹਾਂਨ
ਅੱਛਾ ਜੀ ਠੀਕ ਫੇਰ ਮੇਰੀ ਤਾਂ ਇੱਕੀਵੀਂ ਕੋਲ ਐ, ਟਵਾਂਟੀ ਫਸਟ
ਅੱਛਾ-ਅੱਛਾ
ਮਤਲਬ ਮੈਂ ਦੋ ਤਿੰਨ ਦਿਨ ਕਰਿਆ ਨੀ ਸੀ ਤੇ ਹੁਣੇ ਮੈਨੂੰ ਕੱਲ ਨੰਬਰ ਨ ਮਿਲ ਰਿਆ ਸੀ ਤੇ ਚਲੋ ਹਰਪ੍ਰੀਤ ਦਾ ਮਿਲ ਗਿਆ ਫਿਰ ਉਨਾ ਨੇ ਤੁਹਾਡਾ ਦੇ ਦਿੱਤਾ ਹੁਣ ਤੁਸੀਂ ਮੈਨੂੰ ਢਈ ਮੈਂ ਐਪ ਤੇ ਈ ਆ ਠੀਕ ਐ ਦਸ ਮਿੰਟ ਹੋ ਚੁੱ ਕੇ ਮੈਂ ਏ ਕੋਲ ਕੱਟ ਕੇ ਨਾ ਤੁ ਤੁਸੀਂ ਮੈਨੂੰ ਹੁਣੀ ਕਰ ਲਿਓ ਤੇ ਤੇ ਮੈਂ ਐਪ ਤੇ ਈ ਵੇਟ ਕਰ ਰਹੀ ਓਕੇ ਜੀ ਠੀਕ ਐ ਧੰਨਵਾਦ ਓ